ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਕਾਲ, ਹੋਰ ਠੀਕ ਓ ਤੁਸੀ?
ਮੈਂ ਠੀਕ। ਤੁਸੀਂ ਸੁਣਾਓ, ਤੁਸੀਂ ਵਧੀਆ? ਮੈਂ ਸੋਚਿਆ ਅੱਜ ਯਾਦ ਕਰ ਲੀਏ ਤੁਆਨੂੰ।
ਅੱਛਾ, ਮੈਂ ਫੋਨ ਕਰਾਂਗੀ ਪਰ ਟਾਈਮ ਈ ਲੱਗ ਰਿਆ ਸੀ, ਕਿ ਤੁਹਾਡਾ ਖੁਦ ਹੀ ਆ ਗਿਆ ਫੌਨ ਚਾ
ਅੱਛਾ ਜੀ ਵਧੀਆ ਵਧੀਆ। ਈਆ ਸਹੀ ਐ ਨਾ ਫੇਰ ਮੈਂ ਤੁਆਨੂੰ ਫੋਨ ਕਰ ਲਿਆ।
ਹੋਰ ਕੀ ਬੜੀ ਵਾਰੀ ਐਸੇ ਹੁੰਦਾ ਐ, ਜਿਵੇ ਮੈਂ ਯਾਦ ਕਰ ਰਹੀ ਹੋਵਾਂਗਾ ਨਾ ਹੋਵਾਂਗੀ ਨਾ ਤੇ ਨਾਲ ਈ ਉਹਨਾ ਦਾ ਫੋਨ ਆ ਜ
ਅੱਛਾ ਜੀ।
ਤੇ ਤੁਹਾਡੇ ਨਾਲ ਵੀ ਐਵੇਂ ਹੋ ਗਿਆ ਅੱਜ।
ਹਮ। ਹੋਰ ਕੀ ਕਰ ਰਹੇ ਓ।
ਬਸ। ਹਜੇ ਤੇ ਬਸ ਸਬਜ਼ੀ ਬਣਾਈ ਏ, ਘੀਆ। ਹੁਣ ਥੋੜੀ ਦੇਰ ਤੱਕ ਬਣਾਵਾਂਗੀ ਫੁਲਕੇ।
ਅੱਛਾ।
ਗਰਮ ਗਰਮ ਈ
ਘੀਆ ਵੀ ਸਵਾਦ ਈ ਬਣ ਜਾਂਦਾ ਏ ਹਨਾ। ਸਵਾਦ ਲੱਗਦਾ ਐ ਘੀਆ।
ਸਿੰਪਲ ਬਣਾਂਦੇ ਆ। ਅ-ਅ ਹਾਂ ਹਲਕੀ ਫੁਲਕੀ। ਕਿ ਠੀਕ ਰਹਿੰਦੀ ਐ। ਵੈਸੇ ਅਸੀਂ ਦੁਪਹਿਰੇ ਵੀ ਬਣਾ ਲੈਂਦੇ ਆ ਘੀਆ ਚੋਲ ਪਰ ਵੈਸੇ ਅਗਰ ਰਾਤੀ ਖਾਣਾ ਹੋਏ ਕੀ ਏ ਤੇ ਫੇਰ ਫੁਲਕਾ ਹੀ ਬਣਾਂਦੇ ਆ ਹੋਰ ਤੁਸੀਂ ਭਿੰਡੀਆਂ ਭਿੰਡੀਆਂ ਦੱਸੀਆਂ ਸੀ ਮੈਨੂੰ ਤੇ ਮੈਂ ਉਸ ਤੋਂ ਬਾਅਦ ਬਣਾਈਆਂ ਹੀ ਨੀ ਲਿਆਂਦੀਆਂ ਹੀ ਨੀ ਭਿੰਡੀਆਂ ਫੇਰ ਹੁਣ ਐਵੇਂ ਐਵੇਂ ਆਂਦੀ ਰਹਿੰਦੀਆਂ ਭਿੰਡੀਆਂ ਤੇ ਹੁਣ ਜਦੋਂ ਸੋਚ ਰਹੀ ਆ ਬਣਾਵਾਂਗੀ ਕੁੱਝ ਤੇ ਭਿੰਡੀਆਂ ਹੀ ਨਹੀਂ ਆਈਆਂ ਹਾਂ ਦੇਖਾਂਗੀ ਜਦੋਂ ਲੈ ਕੇ ਆਣਗੇ। ਫਿਰ ਬਣਾਵਾਂਗੀ ਭਿੰਡੀਆਂ ਲੰਬੀ ਲੰਬੀ ਚੀਰ ਕੇ
ਗੈਸਟ ਆਏ ਹੋਏ ਸੀ ਅੱਜ ਪੂਰਾ ਦਿਨ ਪਤਾ ਹੀ ਨਹੀਂ ਚੱਲਿਆ ਟਾਈਮ ਕਿੱਥੇ ਗਿਆ ਟਾਈਮ ਬੱਚਿਆਂ ਨਾਲ ਬੱਚੇ ਵੀ ਨਾਲ ਸਭ ਰਲ ਮਿਲ ਜਾਂਦੇ ਨੇ ਖੇਲਦੇ ਨੇ ਟਾਈਮ ਦਾ ਪਤਾ ਹੀ ਨਹੀਂ ਚੱਲਿਆ।
ਅੱਛਾ
ਫਿਰ ਗੈਸਟ ਆ ਗਏ। ਚਾਹ ਪਾਣੀ ਪਿਲਾਈ ਨਿੰਬੂ ਪਾਣੀ ਬਣਾਇਆ ਜਿਹਨੇ ਨਿੰਬੂ ਪਾਣੀ ਹਾਂ ਤਿਆਰੀ ਤਰੀ ਸਭ ਰੋਟੀ ਵੋਟੀ ਸਭ ਤਿਆਰ ਕੀਤੀ ਤੇ
ਅੱਛਾ।
ਲਾਈ ਟਾਈਮ ਸ਼ਾਮ ਹੋ ਗਈ ਚਾਹ ਚੂ ਪੀਤੀ ਕਾਫੀ ਸ਼ਾਫੀ ਬਣਾਈ ਤੇ ਬਸ ਹੁਣ ਡੀਨਰ ਦੀ ਤਿਆਰੀ ਡਿਨਰ
ਤੁਹਾਡੀ ਆਵਾਜ਼ ਘੱਟ ਆ ਰਹੀ ਆ
ਹੈਲੋ
ਆਹ
ਹੁਣ ਆ ਰਹੀ ਹੈ ਆਵਾਜ਼
ਹਾਂਜੀ ਹੁਣ ਆਈ
ਉਹ ਥੋੜਾ ਆ ਸਪਿਕਰ ਉਹ ਪ੍ਰੋਬਲਮ ਨੈਟਵਰਕ ਦੀ ਪ੍ਰੋਬਲਮ ਹੋਏਗੀ ਇਸ ਲਈ ਆਵਾਜ਼ ਘੱਟ ਆ ਦੀਆਂ ਹਾਂਜੀ ਕਰੋਸੀਏ ਵਗੈਰਾ ਚਲਾ ਲੈਂਦੇ ਤੁਸੀਂ
ਨਹੀਂ ਕਰੋਸ਼ੀਆ ਨਹੀਂ ਆਉਂਦਾ ਮੈਂ ਟਰਾਈ ਕੀਤਾ ਸੀ ਇੱਕ ਵਾਰੀ ਪਰ ਮੈ- ਲੋ ਹੋਇਆ ਨ ਉਹ ਮੇਰੇ ਕੋਲ ਪਕੜੀਆਂ ਨੀ ਜਾਂਦੀਆਂ- ਸਿਲਾਈਆਂ ਮੇਰੇ ਕੋਲ ਪਕੜੀਆਂ ਨਹੀਂੀ ਜਾਂਦੀਆਂ ਮੈਂ-
ਦੇਖਣ ਦੀ ਕੋਸ਼ਿਸ਼ ਕੀਤੀ ਸੀ ਕਰੋਸ਼ੀਆ ਬਹੁਤ- ਮਤਲਬ- ਅ ਧਾਗਾ ਨਹੀਂੀ ਧਾਗਾ ਪਕੜਾਂਗੇ ਜਾਂ ਸਿਲਾਈਆਂ ਪਕੜਾਂਗੇ ਸਮਝ ਨਹੀਂੀ ਆਉਂਦਾ ਕਿ ਧਾਗਾ ਫਿਸਲ ਜਾਂਦਾ- ਦਾ ਸਿਲਾਈ ਫਿਸਲ ਜਾਂਦਾ-
ਹਾਂਜੀ ਮੇਰਾ ਵੀ ਸੇਮ ਇਹੀ ਹੈ- ਮਤਲਬ- ੋ਼ ਜਿਹ ਦਾ ਜੋ ਜੋ ਕੀਤਾ ਉਹ ਵੀ ਖੁੱਲ ਜਾਏਗਾ-
ਹਾਂ-
ਖੁੱਲ ਜਾਏਗਾ-
ਬਾਜ਼ਾਰ ਜਾਂਦੇ ਹਾਂ ਉਹ ਬੈਠੇਦੇ ਹੁੰਦੇ ਨੇ ਹਹ- ਲਦਾਖੀ ਬੈਠੇ ਜਾਂਦੇ ਨੇ ਉਹ ਸਵੈਟਰ ਕਦੀ- ਸਵੈਟਰ ਗੁਨ ਰਹੇ ਹੁੰਦੇ ਨੇ ਕਰੋਸ਼ੀਏ ਦੇ ਕਦੇ ਕੁਛ ਬਣਾ ਰਹੇ ਹੁੰਦੇ ਨੇ ਪਰਸ ਬਣਾ ਰਹੇ ਹੁੰਦੇ ਨੇ ਬਹੁਤ ਕੁਛ ਬਣਾਉਂਦੇ ਨੇ- ਮਤਲਬ ਉਹ ਉਹਨਾਂ ਨੇ ਈਅਰਰਿੰਗਸ- ਵਗੈਰਾ ਕੋਸਮੈਟਿਕ ਦਾ ਸਮਾਨ ਥੋੜ੍ਹਾ- ਥ ਤਾਂ ਹੁੰਦਾਏ- ਨਾਲ ਨਾਲ ਉਹ ਸੇਲ ਕਰਦੇ ਨੇ ਔਰ ਨਾਲ ਨਾਲ ਉਹਨਾਂ ਨੇ ਕਰੋਸ਼ੀਆ ਚਲਾਣਾ ਬੈਠ ਕੇ- ਮਤਲਬ ਕੋਈ ਵੀ- ਤੁਹਾਨੂੰ ਲਦਾਖੀ ਮਿਲ ਜਾਏਗਾ ਉਹ ਕਰੋਸ਼ੀਆ ਹੀ ਚਲਾ ਰਿਹਾ ਹੁੰਦਾ ਉੱਥੇ ਬੈਠ ਕੇ-
ਹਾਂ- ਉਹਨਾਂ ਦੀ ਤੇ ਉਹ- ਮਤਲਬ ਉਹ ਬਣਾਉਂਦੇ ਵੀ ਬਹੁਤ ਸਫ਼ਾਈ ਨਾਲ- ਲੈ ਬਹੁਤ ਸੋਹਣਾ ਬਣਾਉਂਦੇ ਨੇ ਉਹ-
ਮਤਲਬ ਡਰੈਸਿੰਗ ਸੈਂਸ ਵੀ ਬਹੁਤ ਅੱਛੀ- ਇੰਨੇ ਅੱਛੇ ਕੱਪੜੇ- ਕੱਪੜੇ ਪੈਂਦੇ ਨੇ ਸਿੰਪਲ ਕੱਪੜੇ ਪੈਂਦੇ ਨੇ-
ਹਾਂ-
ਸਿੰ ਬਹੁਤ ਜ਼ਿਆਦਾ ਸਿੰਪਲ ਹੁੰਦੇ ਨੇ ਔਰ ਲੱਗਦੇ ਵੀ ਅੱਛੇ ਨੇ-
ਹਾਂ ਸੋਹਣੇ ਸੋਹਣੇ ਹੁੰਦੇ ਨੇ ਉਹ-
ਹਮ- ਹਮ ਬਹੁਤ ਬਹੁਤ ਸਹੀ ਲੱਗਦੇ ਨੇ ਤੇ ਲਦਾਖੀ ਦੇ ਮੈਨੂੰ ਬਹੁਤ ਅੱਛੇ ਲੱਗਦੇ ਨੇ- ਹਮ
ਸਾਡੇ ਅਹ ਵੀ ਮੈਂ ਵੀ ਦੇਖੇ ਸੀ ਲਦਾਖੀ ਵੀ ਬੜੇ ਸੋਹਣੇ ਬਣਾਉਂਦੇ ਨੇ ਪਰ ਮੈਂ ਕਦੀ ਸੋਚ ਸੈਨਿਕੋ ਨਗੋਲ ਬ ਬਣਵਾ
ਲੇਕਿਨ ਅਸੀਂ ਅਹ ਪੋਂਚੂ ਵਗੈਰਾ ਐ ਉਨਾਂ ਦੇ ਤੇ ਬਣਾਉਦੇ ਹਾਂ ਉਹਨਾਂ ਦੇ ਤੇ ਜੋ ਬਣਾਉਦੇ ਨੇ ਉਹਹੀ ਤੇਰੇ ਪੈਂਦੇ ਅਸੀਂ ਪੋਚੂ
ਸਵਾਈ ਵੀ ਫੇਰ ਮਤਲਬ ਬਣ ਬਣ ਬਣਵਾਨ ਉਹ ਵੀ ਫਿਰ ਬਹੁਤ ਮਹਿੰਗਾ ਮਹਿੰਗਾ ਰਹਿੰਦਾ। ਇਸ ਤੋਂ ਵਧੀਆ ਫੇਰ ਮੈਂ ਇਹੀ ਸੋਚਦੀ ਹਾਂ ਕਿ ਬਾਜ਼ਾਰੋਂ ਲੈ ਲੋ ਕੰਮ ਮੁੱਕਦਾ ਐਵੇਂ ਕੌਣ ਪਹਿਲੇ ਬਾਜ਼ਾਰ ਜਾਏ ਉਹ ਲਏ ਫਿਰ ਦੇਏ ਫੇਰ ਅਲੱਗ ਸਵਾਈ ਦੇ ਜੋ ਲਿੱਤਾ ਠੀਕ।
ਡਿਜ਼ਾਈਨ ਇ ਬਹੁਤ ਬ ਅੱਛੇ ਅੱਛੇ ਬਣਾਂਦੇ ਨਾ
ਹਮ ਬਹੁਤ ਸੋਹਣੇ ਸੋਹਣੇ
ਹਮ
ਮੇਰੀ ਮੰਮੀ ਮੇਰੀ ਮੰਮੀ ਵੀ ਬਣਾਉਂਦੀ ਆ ਹਮ
ਬ ਗਲਵਸ ਬਣਾਉਂਦੇ ਨੇ।
ਕਾਫ
ਹਮ ਉ ਤੇ
ਜਰਾਬਾਂ ਜਰਾਬਾਂ ਵੀ ਬੜੀ ਸੋਹਣੀਆਂ ਬਣਾਉਂਦੇ ਨੇ ਓਹ ਤੇ ਮੇਰੀ ਮੰਮੀ ਨੇ ਬਣਾਇਆ। ਇੱਕ ਬੜਾ ਟਾਈਮ ਪਹਿਲੇ ਬਣਾਇਆ ਮੇਰੀ ਮੇਰੀ ਭੈਣ ਦਾ ਬਣਾਇਆ ਸੀ। ਤੇ ਅਹ ਬਹੁਤ ਸੋਹਣਾ ਸਵੈਟਰ ਬਣਾਇਆ ਸੀ। ਪਰ ਉਹ ਪਾਇਆ ਨੀ ਕਿਸੇ ਨੇ ਵੀ ਇੱਕ ਵਾਰ ਹੁਣ ਮੈਂ ਸੋਚਦੀ ਸਰਦੀਆਂ ਆਉਣਗੀਆਂ ਤੇ ਮੈਂ ਪਾਵਾਂਗੀ। ਹਰੇ ਹਰੇ ਰੰਗ ਦਾ ਸੀ ਨਾਲ ਚਿੱਟੇ ਕਲਰ ਦਾ ਸੀ ਬੜਾ ਸੋਹਣਾ ਸਵੈਟਰ ਹੈ।
ਬਹੁਤ ਬਹੁਤ ਅੱਛਾ ਹੈਗਾ ਨਾ ਮੰਮੀ ਨੇ ਬਣਾਇਆ ਹੈਗਾ।
ਹਮ ਉਹ ਤੁਸੀਂ ਅਗਰ ਦੇਖੋਗੇ ਨਾ ਤੁਹਾਨੂੰ ਲੱਗੇਗਾ ਕਿ ਇਹ ਰੇਡੀਮੇਡ ਹੈ। ਰੇਡੀਮੇਡ ਆ ਉਹ ਉਹ ਉਹਨੂੰ ਅਗਰ ਤੁਸੀਂ ਚਾਰ ਲੈ ਕੇ ਕਿਧਰੇ ਬੋਲੋਗੇ ਨਾ ਕਿ ਇਹਨੂੰ ਵੇਚਣ ਵਾਸਤੇ ਲਗਾਓ। ਉਹ ਕਮ ਸੇ ਕਮ ਤੁਹਾਨੂੰ ਹਜਾਰ ਪੰਦਰਾਂ ਸੌ ਮਿਲੇਗਾ। ਉਹ ਇੰਨਾ ਇੰਨਾ ਇੰਨਾਮਤ। ਮਤਲਬ, ਇੰਨਾ ਸੋਹਨਾ ਹੋਰ ਘਾਰ ਦਾ ਬਣਿਆ ਹੋਇਆ, ਇੰਨਾ ਸੋਹਨਾ ਬਨਿਆ ਹੋਇਆ ਸਵੈਟਰ।
ਅੱਛਾ ਜੀ, ਫਿਰ ਤੇ ਉਹਦੇ ਚ ਨਿੱਘ ਹਾਂ ਨਿੱਘ ਵੀ ਬਹੁਤ ਜ਼ਿਆਦਾ ਹੋਏਗਾ ਉਹਦੇ ਚ ਫਿਰ ਤੇ ਠੰਡ ਵੀ ਨਹੀਂ ਲੱਗੇਗੀ।
ਤੇ ਮੇਰੀ ਮੰਮੀ ਨੇ ਕੋਫਤੇ। ਕਾਪੀ ਕੀਤੀ ਸੀ ਕਿਸੇ ਦੀ, ਪਰ ਜਦੋਂ ਪੂਰਾ ਤਿਆਰ ਹੋਇਆ ਨਾ ਤੇ, ਬਹੁਤ ਸੋਹਨਾ ਬਨਿਆ ਬਹੁਤ ਜ਼ਿਆਦਾ ਸੋਹਨਾ ਬਣਿਆ।
ਅੱਛਾ ਜੀ।
ਹੂੰ ਮੈਂ ਸੋਚਿਆ ਕਿ, ਸਰਦੀਆਂ ਆਣ ਕੇ ਪਾਵਾਂਗੀ ਇਹ ਸਵੈਟਰ।
ਬਹੁਤ ਅੱਛੇ ਸਟਿਚਿੰਗ ਕਰ ਲੈਂਦੇ।
ਬਹੁਤ ਸੋਹਣੀ, ਹੁਣ ਮੈਂ ਮੈਂ ਮ ਮੇਰਾ ਮਨ ਤੇ ਬਹੁਤ ਕਰਦਾ ਕਿ, ਮੈ ਜਦੋਂ ਮੈਂ ਸਿਲਾਈ ਸਿੱਖੀ ਸੀ ਨਾ ਮੇਰਾ ਬੜਾ ਮਨ ਕਰਦਾ ਸੀ, ਮੈਂ ਨਾ ਮੰਮੀ। ਕੋਲੋਂ ਹੀ ਸਿੱਖਾਂਗੀ। ਸਿਲਾਈ, ਮੇਰੀ ਮੰਮੀ ਸਿਖਾੰਦੀ ਅੱਛੀ ਪਰ ਐ ਨਾ ਹੁਣ। ਬਸ ਹੈ ਕਿ ਜਦੋਂ ਅਸੀਂ ਸਿੱਖਣੀ ਹੋਏ ਨਾ। ਅਸੀਂ ਨਾ ਘਰ ਦੇ ਬੰਦੇ ਕੋਲੋਂ, ਹਾਂ ਘਰ ਦੇ ਬੰਦੇ ਕੋਲੋਂ ਅਸੀਂ ਸਿੱਖ ਸਿੱਖ ਨੀ ਪਾੰਦੇ? ਤੇ ਫੇਰ ਜਦੋਂ ਮੈਂ ਬਾਹਰੋਂ ਸਿੱਖੀ ਨਾ ਉਹ ਆਂਟੀ ਦਾ ਵੀ ਸਿਖਾਨ ਦਾ ਤਰੀਕਾ ਬਹੁਤ ਅੱਛਾ ਸੀ, ਬਹੁਤ। ਚ ਬੋਲ ਇੱਕ। ਇੱਕ- ਇੱਕ ਚੀਜ਼ ਉਹਨਾਂ ਨੇ। ਅੱਛੀ ਤਰ੍ਹਾਂ ਸਿਖਾਈ।